ਹੈਲੋ?
ਹੈਲੋ ਹਾਂਜੀ ਸਤ ਸ਼੍ਰੀ ਅਕਾਲ ਜੀ।
ਸਤ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ?
ਵਧੀਆ ਜੀ ਤੁਸੀਂ ਸੁਣਾਓ? ਤੁਹਾਡੀ ਆਵਾਜ਼ ਥੋੜੀ ਘੱਟ ਆ ਰਹੀ ਹੈ।
ਇਕ ਇਕ ਮਿੰਟ ਹਾਂਜੀ ਹੁਣ ਠੀਕ ਆ ਜੀ?
ਜੀ ਥੋੜ੍ਹੀ ਘੱਟ ਹੀ ਹੈ ਵੈਸੇ ਤੇ।
ਹਾਂਜੀ ਹਾਂਜੀ ਹੁਣ ਠੀਕ ਆ ਅਵਾਜ਼?
ਜੀ ਜੀ।
ਹਾਂਜੀ ਤੇ ਅੱਜ ਦਾ ਟੋਪਿਕ ਆਪਾਂ ਲੈਂਦੇ ਹਾਂ ਮਤਲਬ ਜਿਵੇਂ ਆ ਜਿਵੇਂ ਅੱਜ ਕੱਲ੍ਹ ਇੰਟਰਨੈੱਟ ਆ ਗਿਆ ਵਾ ਟੀ ਵੀ ਆ ਗਿਆ ਵਾ ਫੋਨ ਆ ਗਿਆ ਵਾ। ਤੇ ਜਿੱਦਾਂ ਆਪਾਂ ਆਪਣੇ ਟਾਈਮ ਚ ਪਹਿਲਾਂ ਆਪਾਂ ਪਿੰਡ ਰਹਿੰਦੇ ਸੀਗੇ ਪਹਿਲਾਂ ਆਪਾਂ ਆਪਣੇ ਜਿਹੜੇ ਪੁਰਾਣੇ ਖੇਡ ਖੇਡਦੇ ਸੀ ਆਪਣੇ ਆਪਾਂ ਘਰ ਬਹਿ ਕੇ ਟਾਈਮ ਪਾਸ ਕਰਦੇ ਸੀ ਸਾਰੇ ਮਤਲਬ ਕ ਬਹਿ ਕੇ ਆਪਾਂ ਗੱਲਾਂ ਕਰਦੇ ਸੀਗੇ ਤੇ ਜਿਵੇਂ ਅੱਜ ਅੱਜ ਕੱਲ੍ਹ ਦੇ ਬੱਚੇ ਆ ਜਿਵੇਂ ਸਕੂਲ ਜਾਂਦੇ ਆ ਆਉਂਦੇ ਆ ਫੋਨ ਚ ਫੜ ਜਾਂਦੇ ਆ। ਤੇ ਉਹੰਦੇ ਉੱਦੇ ਤੋ ਟੋਪਿਕ ਆਪਾਂ ਸਟਾਰਟ ਕਰਨੇ ਹਾਂ‌।
ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਤੇ
ਹਮ ਹਮ।
ਜੀ ਪਹਿਲੇ ਸਮੇਂ ਵਿੱਚ ਜਿਸ ਟਾਈਮ ਅਸੀਂ ਛੋਟ ਹੁੰਦੇ ਸੀ ਤੇ ਇੰਨੀ ਸੁਵਿਧਾਵਾਂ ਨੀ ਹੁੰਦੀਆਂ ਸਨ ਦਦੂ ਫੋਨ ਦੀਆਂ। ਤੇ ਸਾਡਾ ਸਕੂਲ ਤੋਂ ਆ ਕੇ ਕੰਮ ਕੀ ਹੁੰਦਾ ਸੀ ਕਿ ਅਸੀਂ ਅੱਜ, ਕ੍ਰਿਕਟ ਖੇਡ ਲਾਂਗੇ ਜਾਂ ਬੈਡਮਿੰਟਨ ਖੇਲਾਂਗੇ ਜਾਂ ਪੱਕੜਨ- ਪਕੜਾਈ, ਛੱਪਣ- ਛਪਾਈ, ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਸੀ, ਜਿਸ ਨਾਲ ਸਾਡਾ ਸਰੀਰਿਕ ਰੂਪ ਤੇ ਤੇ ਅਸੀਂ ਸਵਸਥ ਰਹਿੰਦੇ ਸੀ ਪਰ ਉਸਦੇ ਨਾਲ ਸਾਡੀ ਮੈਂਟੈਲਿਟੀ ਮਤਲਬ ਮੈਂਟਲੀ ਵੀ ਅਸੀਂ ਸਟਰੋਂਗ ਮਤਲਬ ਠੀਕ ਰਹਿੰਦੇ ਸੀ ਹੈਨਾ, ਅੱਜ -ਕੱਲ੍ਹ ਪਰ ਉਹ ਚੀਜ਼ ਨਹੀਂ ਰਹੀ, ਹੁਣ ਬੱਚਿਆਂ ਦਾ ਦਿਮਾਗ ਉਸ ਹਿਸਾਬ ਨਾਲ ਨਹੀਂ ਚੱਲਦਾ, ਜਿਸ ਹਿਸਾਬ ਨਾਲ ਚੱਲਣਾ ਚਾਹੀਦਾ, ਮਤਲਬ ਕਿਉਂਕਿ ਅਸੀਂ ਏ ਆਈ ਉੱਪਰ ਹੀ ਜ਼ਿਆਦਾ, ਨਿਰਬਰ ਹੋ ਗਏ ਆ। ਹਾਂਜੀ-ਹਾਂਜੀ।
ਹਾਂਜੀ। ਤੇ ਪਹਿਲਾਂ ਕੀ ਸੀ ਨਾ, ਪਹਿਲਾਂ ਜਿਵੇਂ ਆਪਾਂ ਜਿਵੇਂ ਆਪਾਂ, ਸਕੂਲ ਤੋਂ ਆਣਾ ਆਪਾਂ ਮਿੱਟੀ 'ਚ ਖੇਡਦੇ ਰਹਿਣਾ ਬੰਟੇ ਖੇਡਦੇ ਰਹਿਣਾ ਤੇ ਅੱਜ- ਕੱਲ ਦੇ ਬੱਚੇ ਕੀ ਆ ਅੱਜ ਕੱਲ ਦੇ ਬੱਚੇ ਮਿੱਟੀ ਚ ਖੇਡ ਨ ਸਕਦੇ, ਜਿਵੇਂ ਉਹ ਥੋੜ੍ਹਾ ਜਿਆ ਮਿੱਟੀ 'ਚ ਖੇਡਦੇ ਆ ਨਾ ਉਹਨਾਂ ਨੂੰ ਬੁਖਾਰ ਹੋ ਗਿਆ, ਖਾਂਸੀ ਹੋ ਗਈ, ਜ਼ੁਕਾਮ ਹੋ ਗਈ ਕਿਉਂਕਿ ਉਹਨਾਂ ਦੀ ਜਿਹੜੀ ਨਾ ਇਮਿਊਨਿਟੀ ਉਹ ਬਹੁਤ ਜ਼ਿਆਦਾ ਵੀਕ ਹੋ ਗਈ ਹੈ ਬੱਚੇ -ਬੱਚੇ ਦੇ ਅੱਜ ਕੱਲ, ਬੱਚੇ ਅੱਜ -ਕੱਲ ਦੇ ਗਾਂ ਦਾ, ਮੱਝ ਦਾ ਜਿਹੜਾ ਦੁੱਧ ਆ ਉਹ ਨਹੀਂ ਪਚਾ ਪਾਂਦੇ। ਸਾਡੇ ਟਾਈਮ 'ਚ ਤਾਂ ਆਪਾਂ ਕੱਚਾ-ਕੱਚਾ ਦੁੱਧ ਪੀ ਲੈਂਦੇ ਸੀ ਸਾਨੂੰ ਤਾਂ ਵੀ ਕੁਛ ਨਹੀਂ ਹੁੰਦਾ ਸੀਗਾ। ਕਿਉਂਕਿ ਆਪਾਂ ਪਹਿਲਾਂ ਮਿੱਟੀ 'ਚ ਖੇਡਦੇ ਸੀਗੇ ਆਪਾਂ ਖੇਡਣਾ, ਫਿਰ ਆਪਾਂ ਸੋ ਜਾਣਾ ਘਰ ਆ ਕੇ ਆਪਾਂ ਏਦਾਂ ਹੱਥ ਧੋਤੇ, ਨਹੀਂ ਧੋਤੇ, ਅੱਜ ਕੱਲ੍ਹ ਤੇ ਤੁਸੀਂ ਮੰਨੋ, ਜਿਵੇਂ ਸੈਨੇਟਾਈਜ਼ਰ ਆ ਗਿਆ ਵਾ, ਦਵਾਈਆਂ ਆ ਗਈਆਂ ਨੇ ਇੰਨੀਆਂ, ਹੱਥ ਸਾਫ਼ ਕਰਨ ਲਈ। ਤਾਂ ਵੀ ਬੰਦਾ, ਠੀਕ ਨੀਂ ਹੈਗਾ। ਅੱਜ-ਕੱਲ੍ਹ ਤਾਂ, ਮੈਂ ਤੁਹਾਨੂੰ ਇੱਕ ਐਗਜਾਮਪਲ ਦਿੰਨਾਂ ਵਾਂ ਜਿਮ
ਹਾਂਜੀ-ਹਾਂਜੀ।
ਜਿਵੇਂ ਮਤਲਬ, ਮੇਰੇ ਮਲਬ, ਸਾਡਾ ਇੱਕ ਫਰੈਂਡ ਵਾ ਮਤਲਬ, ਉੱਥੇ ਮਤਲਬ ਬਾਹਰ ਰਹਿੰਦੇ ਆ ਉਹ ਅਸ ਮਤਲਬ, ਫੋਰਨ ਚ' ਤੇ ਜਿੱਦਾਂ ਉਹਨਾਂ ਨੂੰ ਮਤਲਬ ਉਹਨਾਂ ਦਾ ਮੁੰਡਾ ਵਾ, ਵੈਸੇ ਉਹ ਪਿੰਡ ਦੇ ਆ ਪਰ ਉਹਨਾਂ ਦੇ ਮੁੰਡੇ ਨੂੰ ਨਾ ਫੋਨ ਦੀ ਏਡੀ, ਉਹਦੇ ਐਡਿਕਸ਼ਹਨ ਹੋਈ ਸੀ, ਮਤਲਬ ਉਹਨੂੰ ਇੰਨੀ ਉਹਨੂੰ ਸੀਗੀ ਫ਼ੋਨ ਦੀ, ਤੇ ਜਿੱਦਾਂ ਮਤਲਬ ਉਹ ਮੁੰਡਾ ਜਿਵੇਂ ਜਦੋਂ ਇੰਡੀਆ ਆਇਆ ਤੇ ਮੁੰਡਾ ਪਾਗਲ ਸੀਗਾ, ਮਤਲਬ ਮੁੰਡਾ ਪਾਗਲ ਹੋ ਗਿਆ, ਫੋਨ ਵੇਖ - ਵੇਖ ਕੇ, ਜਿੱਦਾਂ ਉਹਦੇ ਕੋਲ ਆਪਾਂ ਫੋਨ ਲਈਏ ਨਾ ਉਹਦੇ ਮੁੰਡੇ ਕੋਲ, ਉਹਨੇ ਪਾਗਲ ਜਾਣਾ, ਉਹਨੂੰ ਡਾਕਟਰ ਨੂੰ ਵੇਖਾਇਆ, ਡਾਕਟਰ ਨੇ ਕਿਹਾ ਕਿ ਇਹਦੇ ਕੋਲ ਤੁਸੀਂ ਫੋਨ ਦੂਰ ਰੱਖੋ, ਨਹੀਂ ਤਾਂ ਇਹਨੇ ਬਚਣਾ ਨੀਂ। ਮਤਲਬ ਉਹ ਮਿੱਟੀ ਖਾਂਦਾ ਸੀਗਾ, ਅਗਰ ਫੋਨ ਹੀ ਦਿੰਦੇ ਸੀ ਨਾ, ਚਾਹੇ ਓ ਬਾਹਰ ਮਿੱਟੀ ਖਾ ਖਾਣਾ ਸਟਾਰਟ ਕਰਦਾ ਸੀਗਾ ਓ। ਇੱਦਾਂ ਮਤਲਬ, ਏਡਾ ਬੁਰਾ ਹਾਲ ਆ ਅੱਜ-ਕੱਲ੍ਹ ਦਾ ਇੰਟਰਨੈੱਟ ਦਾ, ਫ਼ੋਨ ਦਾ।
ਹਾਂਜੀ-ਹਾਂਜੀ। ਹੁਣ ਸਾਡੇ ਪੁਰਾਣੇ ਬਜ਼ੁਰਗਾਂ ਦਾ ਹੀ ਦੇਖ ਲਈਏ, ਉਹਨਾਂ ਦੀ ਖੁਰਾਕਾਂ ਕੀ ਸੀ ਘਿਓ, ਮੱਖਣ, ਰੋਟੀ, ਸਬਜ਼ੀ, ਦਾਲ। ਹੁਣ ਅੱਜ-ਕੱਲ੍ਹ ਦੇ ਬੱਚਿਆਂ ਦੀ ਖੁਰਾਕ ਕੀ ਐ, ਬਰਗਰ, ਪੀਜ਼ਾ ਸੈਂਡਵਿਚ, ਚੋਕਲੇਟਸ, ਟੋਫੀਆਂ ਹਾਂ ਉਸ ਨਾਲ ਦੇਖੋ ਹੁਣ ਮੇਰੇ ਦਾਦਾ ਜੀ ਨੇ ਬਜ਼ੁਰਗ, ਉਹਨਾਂ ਨੂੰ ਕੋਈ ਦਵਾਈ ਨੀ ਲੱਗੀ ਆ, ਨਾ ਉਹਨਾਂ ਨੂੰ ਬੀ ਪੀ, ਨਾ ਉਹਨਾਂ ਨੂੰ ਸ਼ੂਗਰ, ਉਹਨਾਂ ਦੇ ਨ ਜ਼ ਇੱਕਦਮ ਠੀਕ ਹੋ, ਹਜੇ ਵੀ ਅਖ਼ਬਾਰ ਪੜ੍ਹ ਲੈਂਦੇ ਨੇ। ਪਰ ਅੱਜ ਕਲ ਦੇ ਹੁਣ ਦੇਖ ਲਈਏ ਅਗਰ ਅਸੀਂ ਆਪਣੇ ਮੰਮੀ -ਪਾਪਾ ਆਪਾਂ ਨੂੰ ਦੇਖ ਲੀਏ, ਆਪਣੇ ਆਪ ਨੂੰ ਦੇਖ ਲੀਏ, ਕਿਸੇ ਨੂੰ ਬੀ ਪੀ, ਕਿਸੇ ਨੂੰ ਸ਼ੂਗਰ, ਕਿਸੇ ਨੂੰ ਲੀਵਰ ਦੀ ਪ੍ਰੋਬਲਮ, ਕਿਸੇ ਨੂੰ ਕੁਛ ਤੇ ਓ ਸਾਰਾ ਅਸਰ ਤੇ ਪੈਂਦਾ ਈ ਐ ਅਗਰ ਫਿਜਕਲੀ ਐਕਟਿਵ ਨੀ ਹੋਵਾਂਗੇ। ਸਰੀਰਕ ਰੂਪ ਤੇ ਅਸੀਂ ਐਕਸਰਸਾਈਜ਼ ਨਈ ਕਰਾਂਗੇ, ਯੋਗਾ ਨੀ ਕਰਾਂਗੇ। ਸੈ ਓ ਤੇ ਫੇਰ, ਅਸਰ ਪੇਗਾ ਈ।
ਬਿਲਕੁਲ ਤਾਂਈੰ ਕੈਂਦੇ ਨਾ, ਕੀ ਪੈਲਾਂ ਮਲਬ ਫਿਟਨਸ ਫਸਟ। ਮਤਲਬ ਜੇੜੀ ਆਪਣੀ ਸੇਤ ਆ ਓ ਪੈਲਾਂ ਵਾਂ ਬਾਕੀ ਸਾਰੇ ਕੰਮ ਬਾਦ 'ਚ ਆ। ਹੈਲਥ ਇਜ਼ ਵੈਲਥ, ਕੈਂਦੇ ਨੇ ਨਾ ਜਿਵੇਂ ਮਤਲਬ ਤੁਸੀਂ ਲਾ ਲੋ, ਮਤਲਬ ਜਿਵੇਂ ਸਾਡੇ ਏਥੇ ਪਰਵਾਰ 'ਚ ਹੈਗੇ ਆ ਕਈਆਂ ਨੂੰ ਸ਼ੂਗਰ ਆ, ਕਈਆਂ ਨੂੰ ਬੀ ਪੀ ਆ। ਓ ਮਲਬ ਸ਼ੂਗਰ ਸਮਝ ਨੀ ਆਈ ਓਨਾ ਨੂੰ ਸ਼ੂਗਰ ਏਨੀ ਹੋ ਕਾਤੋਂ ਹੋ ਗਈ ਆ। ਓ ਕੈਂਦੇ ਖਾਣ ਨਾਲ ਸ਼ੂਗਰ ਨੀ ਹੁੰਦੀ, ਏ ਸ਼ੂਗਰ ਹੁੰਦੀ ਟੈਂਸ਼ਨ ਨਾਲ। ਟੈਂਸ਼ਨਾਂ ਬੰਦੇ ਨੇ ਅੱਜ ਕੱਲ ਕੀ ਨੇ ਮਤਲਬ ਕੀ ਟੈਂਨਸ਼ਨਾਂ ਏ ਹੋ ਗਿਆ, ਮਲਬ ਜਿਵੇਂ ਬਾਰੋਂ ਆਂਦੇ ਨੇ ਧੁੱਪ ਦੇ ਵਿੱਚ। ਆ ਕੇ ਪਾਣੀ ਠੰਡਾ ਪਾਣੀ ਪੀ ਲਿਆ, ਜਿਵੇਂ ਪੈਲਾਂ ਆਪਾਂ ਘੜੇ ਦਾ ਪਾਣੀ ਪੀਂਦੇ ਸੀਗੇ ਪੈਲਾਂ। ਬਚਪਨ ਦੇ ਵਿੱਚ ਤੇ ਮਤਬ ਫਰਿੱਜ ਆ ਗਿਆ, ਕੋਲਡ ਡਰਿੰਕ ਆ ਗੇ ਨੇ, ਕੋਲਡ ਡਰਿੰਕ ਸਭ ਤੋਂ ਬੇਕਾਰ ਨੇ ਅੱਜ ਕੱਲ੍ਹ ਦੇ ਵਿੱਚ।
ਏਹੀ ਗੱਲ ਐ, ਹੁਣ ਮੇਰੇ ਪਰਜਾਈ ਜੀ ਦੀ ਮੈਂ ਤਾਨੂੰ ਗੱਲ ਦਸਦੀ ਆ। ਹੁੁਣ ਹਫ਼ਤੇ ਪੈਲੇ ਅਸੀਂ ਡਾਕਟਰ ਕੋਲ ਗਏ ਸੀ। ਤੇ ਓਨਾਂ ਨੂੰ ਲੀਵਰ ਦੀ ਦਿੱਕਤ ਆਈ, ਓਨਾ ਨੂੰ ਲੀਵਰ ਵਿੱਚ ਪੈ ਗੀ ਗਰਮੀ। ਕਿਉਂਕਿ ਹੁਣ ਪੂਰਾ ਪੂਰਾ ਦਿਨ ਜਿਨਾਂ ਦਾ ਕੰਮ ਈ ਲੈਪਟੋਪਾਂ ਉੱਪਰ ਔਨਲਾਈਨ ਕੰਮ ਐ। ਫਿਜ਼ਕਲੀ ਐਕਟੀਵਿਟੀ ਕੋਈ ਹੈ ਈ ਨੀ ਐ, ਤੇ ਉਸ ਨਾਲ ਹੁਣ ਓਨਾਂ ਨੂੰ ਖਾ-ਖਾ ਕੇ ਮਤਲਬ ਇੱਕ ਜਗ੍ਹਾ ਈ ਬੰਦਾ ਬੈਠੇਗਾ, ਰੋਟੀ ਖਾਧੀ ਵਾਪਸ ਬੈਠ ਗੇ। ਫੇਰ ਖਾਧੀ ਫਿਰ ਬੈ ਗੇ, ਉਸ ਨਾਲ ਓਨਾਂ ਨੂੰ ਲਿਵਰ ਦਾ ਮਤਲਬ ਸੈਕਿੰਡ ਗ੍ਰੇਡ ਪਹੁੰਚ ਗਿਆ ਲਿਵਰ ਤੇ ਉਸ ਨਾਲ ਓਨਾਂ ਦੀ ਤੇ ਕਾਫ਼ੀ ਹੋਈ ਦਰਦ ਵਗੈਰਾ ਨਿਕਲਿਆ, ਫੇਰ ਅਸੀ ਟੈਸਟ ਵਗੈਰਾ ਕਰਵਾਇਆ ਤੇ ਪਤਾ ਚਲਿਆ। ਹੁਣ ਓਈ ਮੈਂ ਓਨਾਂ ਨੂੰ ਕੈ ਰੀ ਸੀ, ਦਵਾਈ ਓਨਾਂ ਨੇ ਖਾਧੀ ਓਨਾਂ ਨੂੰ ਦਵਾਈ ਸੂਟ ਈ ਨੀ ਕੀਤੀ। ਤੇ ਓਨਾਂ ਨੂੰ ਪੂਰੇ ਬੋਡੀ ਤੇ ਖ਼ਾਰਿਸ਼ ਨਿਕਲ ਗੀ, ਫੇਰ ਏਸ ਕਰਕੇ ਓਨਾਂ ਨੂੰ ਏ ਕਿਆ ਕੀ ਤੁਸੀਂ ਹੁਣ ਘਰ ਦੀਆਂ ਠੰਡੀਆਂ ਚੀਜ਼ਾਂ ਖਾਣੀਆਂ 'ਚ ਸ਼ੁਰੂ ਕਰੋ। ਜਿਸ ਤਰ੍ਹਾਂ ਤੁਆਡੀ ਗਰਮੀ ਅਟੇ, ਜਿਸ ਤਰ੍ਹਾਂ ਗੁੰਦ ਕਤੀ ਕਤੀਰਾ ਹੋ ਗਿਆ, ਲੱਸੀ ਪੀ ਲੀਤੀ, ਨਿੰਬੂ ਪਾਣੀ ਓ ਗਿਆ। ਹਾਂਜੀ, ਐਸੀ- ਐਸੀ। ਬਿਲਕੁਲ ਐਸੀਆਂ ਚੀਜ਼ਾਂ ਮਤਲਬ ਜਿਸ ਤਰ੍ਹਾਂ ਗੁੰਦ ਕਤੀਰਾ, ਹੁਣ ਅਸੀਂ ਓਨਾਂ ਨੂੰ ਰੋਜ਼ ਸਵੇਰੇ ਮਿਲਾਂ ਦੇ ਆਂ। ਖਾਲੀ ਪੇਟ ਕਿਉਕਿ ਓ ਸਭ ਤੋਂ ਠੰਡੀ ਤਸੀਰ ਵਾਲੀ ਚੀਜ਼ ਆ। ਨਾਰੀਅਲ ਪਾਣੀ ਪਿਲਾ ਦਿੱਤਾ, ਇਸਰ੍ਹਾਂ ਇਸਰ੍ਹਾਂ ਹੁਣ ਓਨਾਂ ਨੂੰ ਐ ਕੀ ਚਲੋ ਥੋੜੀ ਆਸ ਪਾਸ ਭੁੱਖ ਵੀ ਖੁੱਲ ਰੀ ਐ ਜਿਸਰ੍ਹਾਂ ਰੋਟੀ ਰੋਟੀ ਖਾਣੀ ਸ਼ੁਰੂ ਕੀਤੀ।
ਰੋਟੀ ਪਾਣੀ ਬਿਲਕੁਲ, ਤੁਸੀਂ ਮੰਨੋਗੇ ਜਿਵੇਂ ਅੱਜ ਕੱਲ੍ਹ ਆਪਾਂ, ਆਪਾਂ ਜਿਵੇਂ ਅੱਜ ਕੱਲ੍ਹ ਚੌਮਿਨ ਬਰਗਰ ਖਾਂਣੇ ਆਂ ਨਾ। ਚੌਮਿਨ ਬਰਗਰ ਅੱਜ ਕੱਲ੍ਹ ਸਾਡੇ ਬੱਚੇ ਵੀ ਓ ਖਾਂਦੇ ਆ, ਮਤਲਬ। ਤੁਸੀਂ ਮੰਨੋ ਕੀ ਸਾਡੇ ਮਤਲਬ ਰਿਸ਼ਤੇਦਾਰ ਇੱਕ ਛੋਟੀ ਜੀ ਕੁੜੀ ਆ, ਹਾਲੇ ਓ ਮਤੜਲਬ ਸੱਤ ਜਾਂ ਅੱਠ ਮਲਬ ਛੇ ਕੁ ਸਾਲ ਦੀ ਮੱਸਾਂ ਹੋਣੀ ਅਜੇ, ਤੇ ਓੰਦਾ ਇੱਕ ਵਾਰੀ ਤਾਂ ਓਦਾ ਮਤਲਬ ਢੇਡ 'ਚ ਇਨਫੈਕਸ਼ਨ ਏਡਾ ਹੋ ਗਿਆ ਸੀਗਾ, ਓ ਰੋਜ਼ ਈ ਖਾਂਦੀ ਸੀ ਮੋਮੋਸ, ਓੰਦੇ ਢੇਡ 'ਚ ਏਡੀ ਭੀੜ ਹੋਈ ਡਾਕਟਰ ਨੇ ਓਨੂੰ ਮਤਲਬ ਮਨਾ ਕਰਤਾ, ਅੱਗੋਂ ਖਾਧਾ ਨਾ। ਤੇ ਮਤਲਬ ਤੇਰੀ ਦਿੱਕਤ ਅੱਗੇ ਵੱਧ ਜਾਣੀ, ਆ ਤੇ ਮੈਂ ਤੇ ਏਦਾਂ ਦੇ ਬੱਚੇ ਵੇਖੇ ਆ ਜੇ ਬੱਚਾ ਸੀਗਾ ਏ ਮਤਲਬ ਤੁਸੀਂ ਲਾ ਲਓ ਕੋਈ ਨੋ ਕੁ ਸਾਲ ਦਾ, ਓ ਰੋਜ਼ ਖਾਂਦਾ ਸੀ ਮੋਮੋਸ ਓਦੇ ਘਰ ਦੇ ਨੇ ਮੋੜੇ ਨੇ ਓਨੂੰ ਤੇ ਓਨੂੰ ਹਾਟ 'ਚ ਦਿੱਕਤ ਆ ਗੀ। ਨੌ ਸਾਲ ਸਾਲ ਦੇ ਬੱਚੇ ਨੂੰ, ਨੌ ਸਾਲ ਦਾ ਬੱਚਾ ਹੁੰਦਾ ਕੀ ਆ।
ਬਿਲਕੁਲ-ਬਿਲਕੁਲ। ਅੱਜ-ਕੱਲ ਘਰ ਦੇ ਫੇਰ ਮਾਵਾਂ ਲਾਪਰਵਾਈ ਕਰ ਦਿੰਦੀਐਂ ਨਾ ਕਿ ਚਲੋ ਬੱਚੇ ਨੇ ਤੰਗ ਕੀਤਾ ਏੱਕ ਚਿਪਸ ਦਾ ਪੈਕੇਟ ਫੜਾ ਦਿੱਤਾ। ਐ ਬਾਰ ਕਿਧਰੇ ਜਾਨੈ ਸ਼ੋਰ ਕਰ ਰਿਐ ਫੋਨ ਫੜਾ ਦਿੱਤਾ
ਫੋਨ ਫੜਾ, ਏ ਓ ਚੀਜ ਗਲਤ ਆ ਬੜੀ, ਬੜੀ ਚੀਜ ਗਲਤ ਆ। ਓ ਚੀਜ ਗਲਤ ਆ ਤੁਸੀ, ਤੁਸੀਂ‌ ਤੁਸੀ, ਤੁਸੀ ਬੱਚੇ ਵੱਲ ਪੈਲਾਂ ਧਿਆਨ ਦਿਉ ਬਾਕੀ ਚੀਜਾਂ ਬਾਦ 'ਚ ਕਰੋ ਅੱਜ-ਕੱਲ। ਅੱਜ-ਕੱਲ ਦਾ ਮਹੋਲ ਈ ਏ ਈ ਆ। ਤੁਸੀਂ ਮੰਨੋ ਇੱਕ ਮਤਲਬ ਅ ਅਮ ਅਮੈਰੀਕਾ ਦੇ ਵਿੱਚ ਜੇੜੇ ਅੱਜ ਜੜੇ ਅੱਜ ਆਪਨੇ ਓ ਥੇ ਹੈਗੇ ਨੇ ਮਤਲਬ ਹੈਲਥ ਮਨਿਸਟਰ ਨੇ, ਹੈਲਥ ਮਨਿਸਟਰ ਨੇ ਪੈਲੋਂ ਓਥੇ ਕੀ ਕੰਮ ਕੀਤਾ ਵਾ ਅਮੈਰੀਕਾ ਦੇ ਵਿੱਚ ਓਨਾਂ ਨੇ ਜਿੰਨੇ ਵੀ ਪਰ ਬਰਗਰ, ਪੀਜ਼ੇ ਦੀ ਜੜੀ ਵੀ ਓਥੇ ਰੇੜੀਆਂ, ਓਨਾਂ ਨੇ ਸਭ ਬੰਦ ਕਰਾਤੀਆਂ ਓਥੇ। ਸਭ। ਓਨੂੰ ਪਤੈ ਕਿ ਏ ਖ਼ਾਨਾ ਨਾ ਜੜੇ ਨੌਜਵਾਨ ਨੇ ਬੱਚੇ ਨੇ ਅੱਜ-ਕੱਲ ਜੜੇ ਨੌ ਜਵਾਨ ਨੇ ਮਤਲਬ ਕੈਨਾ ਨੀ ਚਾਈਦਾ ਜਿੱਦਾਂ ਓਨਾਂ ਨੂੰ ਮੈਡੀਕਲ ਕੰਡੀਸ਼ਨ ਏਨੀਂ ਹੋ ਗਿਆ ਕਿ ਵਿਆ ਤੋਂ ਬਾਦ ਕਿਸੇ ਦਾ ਬੇਬੀ ਨੀ ਹੁੰਦਾ ਕਿਓਂ ਨੀ ਹੁੰਦਾ ਕਿਓਂਕਿ ਓ ਅੱਜ-ਕੱਲ ਦਾ ਜੜਾ ਖਾਣਾ ਪੀਣਾ ਬੋਤ ਬੇਕਾਰ ਆ, ਬੋਹੋਤ ਬੇਕਾਰ ਖਾਣਾ ਅੱਜ-ਕੱਲ ਦਾ। ਏਨੀਂ ਮੈਡੀਸਿਨ ਹੋਨ ਤੋਂ ਬਾਦ ਬਾਵਜੂਦ ਵੀ ਓਨਾਂ ਦਾ ਮਤਲਬ ਬੇਬੀ ਪਲੈਨ ਨੀ ਹੋ ਪਾਂਦਾ। ਅਗਰ ਹੁੰਦਾ ਵੀ ਐ ਤੇ ਵੱਡੇ ਓਪਰੇਸ਼ਨ ਦੇ ਬਿਨਾਂ ਓਨਾਂ ਦਾ ਹੋ ਨੀ ਪਾਂਦਾ। ਅਗਰ ਹੁੰਦਾ ਵੀ ਏ ਤੇ ਏੱਥੋ ਬੱਚਾ ਥੋੜਾ ਜਿਆ ਬਿ ਬਿਮਾਰ ਰੈਂਦਾ ਵਾ। ਓ ਕਿਓਂ ਹੁੰਦਾ ਵਾ, ਏ ਸਭ ਕੁੱਛ ਅੱਜ-ਕੱਲ ਦਾ
ਹੋਰਮੋਨਲ ਇਸ਼ੂਜ਼ ਬਸ। ਬਿਲਕੁਲ-ਬਿਲਕੁਲ।
ਬਿਲਕੁਲ। ਬਿਲਕੁਲ, ਅੱਜ-ਕੱਲ ਦਾ ਖਾਣ ਪਾਣ ਵੈ ਮੈਂ ਅਸੀਂ ਅ ਜੇ ਜੇਕਰ ਆਪਾਂ ਪਿੰਡਾਂ ਦੇ, ਪਿੰਡਾਂ ਦੇ ਅਗਰ ਆਪਾਂ ਪਿੰਡਾਂ ਦੇ ਹਿਸਾਬ ਨਾਲ ਜਾਈਏ ਆਪਾਂ ਪਿੰਡਾਂ ਦੇ ਬੱਚੇ ਵਿੰਨੇਂ ਆਂ। ਮੈਂ ਖੁਦ ਵਿੰਨਾਂ ਪਿੰਡਾਂ ਦੇ ਬੱਚੇ ਮਤਲਬ ਗਾਂ ਦਾ ਦੁੱਧ ਪੀਂਦੇ ਆ ਬਿਲਕੁਲ, ਬਿਲਕੁਲ ਫਿੱਟ ਰੈਂਦੇ ਆ। ਬਿਲਕੁਲ ਫਿੱਟ ਰੈਂਦੇ ਆ ਓ ਦਿਨ 'ਚ ਦਿਨ 'ਚ ਓ ਛੇ-ਛੇ ਵਾਰ ਚਾਅ ਪੀ ਲੈਣਗੇ ਗਲਾਸੀ ਭਰ ਕੇ। ਅਸੀਂ ਏੱਥੇ ਏੱ ਕ ਟਾਈਮ ਅਗਰ ਏੱਥੇ ਆਪਾਂ ਚਾਅ ਪੀ ਲਈ ਸਾਡੇ ਗੀ ਢੇਡ 'ਚ ਗੈਸ ਬਨ ਜਾਂਦੀ ਆ। ਮਤਲਬ ਅੱਜ-ਕੱਲ ਓਈ ਐ ਨਾ ਕਿ ਮਤਲਬ ਖਾਨ ਪੀਨ ਵਧੀਆ ਹੈ ਨੀ ਗਾ ਸ਼ੈਰਾਂ ਦੇ ਵਿੱਚ। ਬੋਤ ਜਾਦਾ ਪੋਲਿਊਸ਼ਨ ਆ। ਪੋਲਿਊਸ਼ਨ ਈ ਸਭ ਕੁਛ ਮਤਲਬ ਜੇੜਾ ਖ਼ਰਾਬ ਕਰ ਰੇ ਵੇ ਅੱਜ-ਕੱਲ, ਲੋਕਾਂ ਨੂੰ।
ਬੱਚਿਆਂ ਨੂੰ ਬਸ ਐਈ ਥੋੜਾ ਪੜਾਈਆਂ ਦੇ ਨਾਲ-ਨਾਲ ਸ਼ਾਰੀਰਿਕ ਤੋਰ ਤੇ ਵੀ ਅੱਗੇ ਮਤਲਬ ਜ ਗ ਗੇਮਸ ਵਿੱਚ ਵੀ ਅੱਗੇ ਲੈ ਜਾਨਾਂ ਚਾਈਦੈ। ਯਾਂ ਕ੍ਰਿਕਟ ਖੇਲ ਲੈਨ, ਬਾਸਕਿਟਬਾਲ ਹੈਨਾ ਤਾਂ ਕਿ ਫਿਜ਼ਕਲੀ ਵੀ ਫਿੱਟ ਰੈਨਗੇ। ਉਸ ਵਿੱਚ ਬੱਚੇ ਆਪਨੂੰ ਸੋਰਸ ਆਫ ਇਨਕਮ ਵੀ ਬਨਾ ਸਕਦੇ ਨੇ ਅਗਰ ਅੱਗੇ ਜਾ
ਬਿਲਕੁਲ, ਬਿਲਕੁਲ ਬਨਾ ਸਕਦੇ ਨ। ਬਿਲਕੁਲ
ਬਿਲਕੁਲ।
ਪ ਅਹੀ ਗੱਲ ਐ ਨਾ ਮਤਲਬ ਕਿ ਅੱਜ-ਕੱਲ ਜੜੇ ਜੇੜੇ ਮਤਲਬ ਆਪਨਾ ਇੰਡੀਆ ਦੀ ਜੜੀ ਮਤਲਬ ਤੁਸੀਂ ਅ ਵ ਜੜਾ ਆਪਨਾ ਇੰਡੀਆ ਵਾ ਏਦੇ 'ਚ ਏੱਧਰ, ਏੱਧਰ ਦੇ ਬੱਚੇ ਕੀ ਆ ਕਿ ਓ ਥੇ ਮਤਲਬ ਜਿਵੇਂ ਓ ਜਿੱਦ ਕਰਦੇ ਆ ਮਾਂ ਪਿਓ ਓਨਾਂ ਦੇ ਜੇ ਓਨਾਂ ਦੀ ਮਤਲਬ ਓਨਾਂ ਨੂੰ ਹੁੰਦੈ ਕਿ ਸਾਡਾ ਬੱਚਾ ਰੋ ਰਿਐ ਬਸ ਏਨੂੰ ਖਵਾ ਦਿੰਨੇ ਆਂ। ਪਰ ਬਾਹਰ ਕੀ ਆ ਜਿਵੇਂ ਚਾਈਨਾ ਹੋ ਗਿਆ, ਅਮੇ ਅਮੈਰੀਕਾ ਹੋ ਗਿਆ ਇੱਧਰ ਏੱਧਰ ਦੇ ਬੱਚੇ ਜਦੋਂ ਮਤਲਬ ਸਕੂਲ ਜਾਂਦੇ ਆ ਤੇ ਓਨਾਂ ਨੂੰ ਨਾਲ-ਨਾਲ ਓਨਾਂ ਨੂੰ ਟ੍ਰੇਨਿੰਗ ਦੇਂਦੇ ਆ। ਆਰਮੀ ਦੀ ਟ੍ਰੇਨਿੰਗ ਦਿੰਦੇ ਆ, ਓਨਾਂ ਨੂੰ ਮਤਲਬ ਰਨਿੰਗ ਕਰਵਾਉਂਦੇ ਆ ਕਿ ਓਨਾਂ ਨੂੰ ਫਿਟਨੈਸ ਕਰਾਂਦੇ ਆ ਕਿ ਤੁਸੀਂ ਪੈਲਾਂ ਆਪਨੀ ਫਿਟਨੈਸ ਕਰਨੀ ਏ ਬਾਕੀ ਚੀਜਾਂ ਤੁਆਡੀ ਬਾਦ 'ਚ ਹੋਨੇ ਏ। ਓਧਰ ਓਸ ਕੰਟਰੀ 'ਚ ਪੜਾਈ ਨੀ ਜਰੂਰੀ ਹੈਗੀਆਂ। ਸਾਡੇ ਏੱਧਰ ਕੀਂ ਆਂ ਓ ਬੱਚੇ ਹਜੇ ਮਤਲਬ ਕੋਈ ਨੀ ਓਨਾਂ ਨੂੰ ਐਡਾ-ਐਡਾ ਭਾਰੀ ਬੈਗ ਓਨਾਂ ਨੇ ਥਮਾ ਤਾ ਪੈਲਾਂ ਈ ਤੁਸੀਂ ਪੈਲੋਂ ਪੜਾਈਆ ਕਰੋ, ਦੱਸੋ।
ਸਈ ਗੱਲ ਐ।
ਫਿਟਨੈਸ, ਫਿਟਨੈਸ ਰਹਿ ਨੀ ਗਈ ਬੱਚਿਆਂ ਦੇ ਵਿੱਚ, ਓਨਾਂ ਨੂੰ ਪੈਦਾ ਹੋਣ ਦੇ ਬੱਚਿਆਂ ਨੂੰ ਚਸ਼ਮੇ ਲਗ ਜਾਂਦੇ ਆ। ਫੋਨ ਯੂਜ ਕੀਤਾ ਨੀ ਤੇ ਓਨਾਂ ਨੂੰ ਦੋ ਸਾਲ ਮਤਲਬ ਚਾਰ ਸਾਲ ਦਾ ਬੱਚਾ ਐਨਕ ਲਾ ਕੇ ਬੈਠਾ ਹੋਏਆ।
ਬਿਲਕੁਲ-ਬਿਲਕੁਲ ਹੁਨ ਸਾਨੂੰ ਵੀ ਸਾਡੇ ਪੁਰਾਨੇ ਬਜ਼ੁਰਗਾਂ ਤੋਂ ਸੁਣਨ ਮਿਲਦਾ ਈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਅਸੀਂ ਰਾਤ ਨੂੰ ਮਤਲਬ ਸੱਤ ਸਾਢੇ ਸੱਤ ਤੱਕ ਅਸੀਂ ਰਾਤ ਦੀ ਰੋਟੀ ਖਾ ਲੈਂਦੇ ਸੀ ਉਸ ਤੋਂ ਬਾਦ ਅਸੀਂ ਨੋ ਸਾਢੇ ਨੌਉ ਯਾ ਦਸ ਵਜੇ ਲਾਸਟ ਸੋ ਜਾਂਦੇ ਸੀ ਹੁਨ ਅੱਜ-ਕੱਲ ਦੋ-ਦੋ ਤਿੰਨ-ਤਿੰਨ ਵਜੇ ਤੱਕ ਸਾਰੇ ਜਾਗਦੇ ਹੁੰਦੇ ਐ ਤੇ ਬਜ਼ੁਰਗ ਜੇੜੇ ਪੈਲੇ ਉੱਠ ਜਾਂਦੇ ਸੀ ਸਵੇਰੇ ਚਾਰ ਪੰਜ ਵਜੇ ਅੱਜ-ਕੱਲ ਦੇ ਬੱਚੇਆਂ ਦਾ ਸੌਣ ਦਾ ਈ ਟਾਈਮ ਚਾਰ-ਪੰਜ ਵਜੇ ਐ। ਤੇ ਫਿਰ ਓ ਤੇ ਸਾਰਾ ਸ਼ਰੀਰ ਉਪਰ ਅਸਰ ਪਏਗਾ ਈ।
ਤੇ ਪਿੰਡਾਂ ਚ ਕੀ ਰੋਟੀਨ ਐ ਪਿੰਡਾਂ ਚ ਲੋਕੀ ਸਵੇਰੇ ਉੱਠਦੇ ਐ ਸਾਡੇ ਪੰਜ ਛੇ ਵਜੇ ਚਾ ਪੀ ਕੇ ਜਾਂਦੇ ਖੇਤਾਂ ਨੂੰ ਤੇ ਸੱਤ ਵਜੇ ਓ ਰੋਟੀ ਖਾ ਲੈਂਦੇ ਨੇ ਓਥੇ। ਸੱਤ ਵਜੇ ਰੋਟੀ ਖਾ ਲੈਂਦੇ ਨੇ ਆਪਨੇ ਖੇਤਾਂ ਚ। ਓਸ ਤੋਂ ਬਾਦ ਜਦੋਂ ਆਪਨੇ-ਆਪਨੇ ਖੇਤਾਂ ਚ ਕੰਮ ਕਰਕੇ ਔਂਦੇ ਨੇ ਘਰ ਬਾਰਾਂ ਵਜੇ ਓਨਾਂ ਨੇ ਦੁਪੈਰ ਟੀ ਖਾ ਕੇ ਓਨਾਂ ਨੇ ਆਰਾਮ ਕਰਨੈ ਦੋ-ਤਿੰਨ ਘੰਟੇ।
ਓਈ ਸਾਡੇ ਦਾਦਾ ਜੀ ਕੈਂਦੇ ਨੇ, ਹਾਂ ਓਈ ਸਾਡੇ ਦਾਦਾ ਜੀ ਕੈਂਦੇ ਨੇ ਕਿ ਅਸੀਂ ਘਿਓ ਇੰਨਾ ਖਾਂਦੇ ਹੁੰਦੇ ਸੀ ਫਿਰ ਓ ਖੇਤਾਂ ਵਿੱਚ ਜਾ ਕੇ ਓਨਾਂ ਨੇ ਕੰਮ ਕਰਨਾ ਈ ਪਸੀਨਾ ਈ ਏਨਾ ਨਿਕਲ ਜਾਨਾ। ਅੱਜ-ਕੱਲ ਅੱਦਾ ਚਮਚ ਘਿਓ ਪਾ ਲੈਂਦੇ ਆ ਉਸ ਤੇ ਵੀ ਓ ਮੁੱਕਰ ਜਾਂਦੇ ਆ ਕਿ ਨਈਂ-ਨਈਂ ਹੁਨ ਅੱਜ-ਕੱਲ ਦੇ ਲੋਕ ਕੈਂਦੇ ਆ। ਨਈਂ ਸਾਨੂੰ ਸ਼ੂਗਰ ਓ ਮਤਲਬ ਫੈਟ ਸ ਵਦੀਆ ਹੋਈਐ, ਲੀਵਰ ਫੈਟੀ ਐ ਵਜ਼ਨ ਵਦ ਰਿਆ ਐ ਏ ਨੀ ਖਾ ਸਕਦੇ ਬਿਲਕੁਲ-ਬਿਲਕੁਲ।
ਹੂੰ-ਹੂੰ। ਅੱਜ-ਕੱਲ ਦਾ ਅੱਜ-ਕੱਲ ਦਾ ਤਾਂ ਏਹੀ ਸਾਬ ਐ ਮਤਲਬ ਕਿ ਮਤਲਬ ਜਿਵੇਂ ਅਗਰ-ਅਗਰ ਬੰਦੇ ਨੂੰ ਫਿੱਟ ਰੈਨਾ ਐ ਨਾ ਤਾਂ ਬੰਦੇ ਨੂੰ ਏ ਚੀਜ਼ਾਂ ਵੱਲ ਬਿਲਕੁਲ ਧਿਆਨ ਦੇਨਾ ਪੇਗਾ। ਬੰਦੇ ਨੂੰ ਆਪਨੀ ਬੋਬੀ ਦੀ ਮਤਲਬ ਆਪਨੀ ਬੋਡੀ ਦੀ ਜੇੜੀ ਮੂਮੈਂਟ ਐ ਓ ਕਰਨੀ ਪੈਨੀ ਐ ਭਾਈ ਬੰਦਾ ਕਿੱਥੇ ਫਿੱਟ ਰਊਗਾ। ਮਤਲਬ ਪੜਾਈਆ ਕਰਕੇ ਪੜਾਈਆਂ ਨਾਲ ਪੜਾਈਆਂ ਕਰਕੇ ਚਲੋ ਆਪਾਂ ਮੰਨਦੇ ਆਂ ਕਿ ਬੰਦੇ ਦਾ ਇੱਕ ਫਿਊਚਰ ਬਨਦਾ ਵਾ। ਪਰ ਫਿਟਨਸ ਵੀ ਬੜੀ ਜ਼ਰੂਰੀ ਐ ਅਗਰ ਫਿਟਨਸ ਈ ਨਈਂ ਹੋਏਗੀ ਬੰਦੇ ਕੋਲ ਤੇ ਓ ਪੜਾਈ ਕਰਕੇ ਮਤਲਬ ਕਰੂਗਾ ਕੀ। ਓ ਮਤਲਬ ਕਮਾਏ-ਕਮਾਏ ਗਾ ਕਿਦੇ ਲਈ ਅਗਰ ਓ ਕਮਾ ਕੇ ਚੰਗਾ ਖਾ ਨੀ ਸਕਦਾ ਚੰਗਾ ਪਾ ਨੀ ਸਕਦਾ ਫੇਰ ਓਦਾ ਫੈ-ਫੈਦਾ ਕੀ ਆ ਓਸ ਚੀਜ਼ ਦਾ।
ਬਿਲਕੁਲ-ਬਿਲਕੁਲ।
ਹਾਂਜੀ-ਹਾਂਜੀ।
ਚਲੋ ਠੀਕ ਐ ਜੀ ਫਿਰ।
ਹਾਂਜੀ, ਠੀਕ ਐ ਜੀ ਫਿਰ, ਠੀਕ ਹਾਂਜੀ-ਹਾਂਜੀ ਜੀ ਓਕੇ-ਓਕੇ ਜੀ, ਠੀਕ ਐ ਜੀ ਓਕੇ। ਸਸ਼ੀ ਕਾਲ ਜੀ ਸਸ਼ੀ ਕਾਲ ਜੀ।